ਸਤ ਸ਼ੀ ਅਕਾਲ ਭੈਣ
ਸਤਿ ਸ਼੍ਰੀ ਅਕਾਲ ਭੈਣ ਜੀ ਬਾਦ ਮੈਂ ਤੇ ਫੇਰ ਓ ਹੋ ਗਈ ਸੀ ਸੱਚੀ ਆਵਾਜ਼ ਸੁਣਨ ਲਈ ਤੇ ਮੈਂ ਤੇ ਤਰਸ ਗਈ ਸੀ ਮੈਂ ਤੇ ਸੱਚੀ।
ਤੁਸੀਂ ਕਿੰਨੇ ਟਾਈਮ ਮੈਂ ਤੁਹਾਨੂੰ ਕੋਲ ਕੀਤੀ ਆ ਭੈਣ ਜੀ ਤੁਸੀਂ ਮੈਨੂੰ ਲੱਗਦਾ ਜ਼ਿਆਦਾ ਬਿਜ਼ੀ ਹੋ ਆਫਿਸ ਦੇ ਕੰਮ 'ਚ।
ਮੈਂ ਬਿਜੀ ਆ ਅੱਛਾ ਜੀ ਉਲਟਾ ਚੋਰ ਕੋਤ ਤਵਾਲ ਪੇ ਕੂ ਬੋਲੇ ਹੈਂ
ਹੋਰ ਭੈਣਜੀ ਹੋਰ ਸੁਣਾਓ?
ਅਪਨਾ ਸ਼ਡਿਊਲ ਫਰੀ ਕਰੋ ਮੈਂ ਬਿਜ਼ੀ ਨਈ ਆ।
ਹਾਂਜੀ ਭੈਣ ਜੀ ਇਹ ਤਾਂ ਗੱਲ ਸੱਚੀ ਆ ਮੇਰਾ ਸ਼ਡਿਊਲ ਖਰਾਬ ਹੋਇਆ ਹੋਇਆ ਦੋ ਤਿੰਨ ਦਿਨ ਤੋਂ, ਬਸ ਹੋਰ ਦੋ ਦਿਨ ਫੇਰ ਥੋੜਾ ਜਿਹਾ ਠੀਕ ਹੋਜੂਗਾ।
ਏਂ ਨਾ ਹੋਏ ਖੜੇ, ਖੜੇ ਤੁਸੀਂ ਸੋਣ ਲੱਗ ਜੋ।
ਉਹੀ ਹੋ ਰਿਹਾ। ਏ ਗੱਲ ਸੱਚੀ ਆ। ਮੇਰਾ ਪ੍ਰਬਨੁਸ਼! ਮੇਰਾ ਬੇਟਾ ਜੋ ਹੈ। ਓ ਜਦੋਂ ਸੌਦਾ ਆ ਮੈਂ ਸੁੱਤੀ ਹੁੰਨੀ ਆਂ। ਜਦੋਂ ਮੈਂ ਸੁਨ ਸੁੱਤੀ ਹੁੰਦੀ ਆ। ਓ ਵੀ ਪੰਜ-ਦਸ ਮਿੰਟ ਦੀ ਨੀਂਦ। ਉਦੋਂ ਉੱਠ ਜਾਂਦਾ।
ਪਰ ਤੰਗ ਤੇ ਨੀ ਕਰਦਾ ਨਾ ਜ਼ਿਆਦਾ?
ਨਈ ਤੰਗ ਨੀ ਕਰਦਾ ਓ ਮੈਨੂੰ। ਬਸ ਉਨੂੰ ਹੁਣ ਮੌਜਾਂ ਲੱਗੀਆਂ ਹੋਈਆਂ ਵੀ। ਮੈਨੂੰ ਹੁਣ ਕੋਈ ਰੋਕ ਨੀ
ਕਹਿਣ ਵਾਲਾ ਨੀ ਆ।
ਜੀ ਹੁਣ ਉਹਨੂੰ ਐਵੇਂ ਲੱਗਦਾ। ਕਿ ਮੈਨੂੰ ਕੋਈ ਕਹਿਣ ਵਾਲਾ ਨਹੀਂ ਹੈ। ਹਾਂ। ਤਾਂ ਬਸ ਇੱਥੇ ਕਦੀ ਘੁੰਮਦਾ। ਕਦੀ ਉੱਥੇ ਘੁੰਮਦਾ। ਕਦੀ ਕੀ ਕਰਦਾ ਆ।
ਉਨੂੰ, ਉਹਦੇ ਤੇ ਵੀ ਧਿਆਨ ਤੇ ਦੇਣਾ ਪੈਣਾ ਨਾ ਥੋੜ੍ਹਾ ਜਿਹਾ। ਏ ਨਾ ਹੋਏ ਗ਼ਲਤੀ ਨਾ ਹੋ ਜੇ ਕੋਈ।
ਹਾਂਜੀ। ਭੈਣ ਜੀ ਬੁਰਾ ਨਾ ਮੰਨਿਓ। ਅੱਜ ਤੁਸੀਂ ਇੰਨੇ ਕੋਲਸ ਕੀਤੇ। ਫਿਰ ਮੈਂ, ਹੁਣ-ਹੁਣ ਵੀ ਤੁਸੀਂ ਮੰਨੋਗੇ ਨੀ। ਮੈਂ ਹੁਣ ਵੀ ਇੰਨੀ ਨੀਂਦ ਆ ਰਹੀ ਸੀ। ਪਰ ਮੈਂ ਕਿਹਾ ਨਾ। ਮੈਂ ਪਹਿਲਾਂ ਕਾਲ ਕਰੂੰਗੀ ਇਨਾਂ ਨੂੰ। ਫੇਰ ਹੀ ਸੌਗੀ।
ਕੋਈ ਗੱਲ ਨੀ। ਕੋਈ ਗੱਲ ਨੀ।
ਹਾਂਜੀ। ਹੋਰ ਅੱਜ ਕੀ? ਬਿਲਕੁਲ। ਹੋਰ ਤੁਹਾਡਾ ਬੇਟਾ ਠੀਕ ਆ ਭੈਣ ਜੀ?
ਬਹੁਤ ਵਧੀਆ। ਬਹੁਤ ਵਧੀਆ। ਇੰਜੋਏ ਕੀਤਾ ਅੱਜ ਉਨੇ ਫੁੱਲ ਪੂਰਾ ਦਿਨ। ਕਿਉਂਕਿ ਕੱਲ ਗਏ ਸੀ ਅਸੀਂ ਓਧਰ। ਮਾਮਾ ਜੀ ਘਰ ਗਏ ਹੋਏ ਸੀ। ਤੇ ਮੇਰੀ ਸਿਸਟਰ ਵੀ ਆਈ ਹੋਈ ਸੀ। ਤੇ। ਬਸ ਰਾਤੀ ਓਥੇ ਸਟੇਅ ਕੀਤਾ ਸਵੇਰੇ ਵਾਪਿਸ ਜਾਇਆ।
ਚਲੋ ਬਹੁਤ ਵਧੀਆ ਗਾ। ਸਿਸਟਰ ਗਏ ਹੁਣ?
ਹਾਂਜੀ। ਓ ਵੀ ਚਲੀ ਗਈ ਸੀ। ਮੈਂ ਵੀ ਆ ਗਈ ਵਾਪਿਸ।
ਠੀਕ ਆ। ਓ ਏਥੇ ਥੋਡੇ ਨਾਲ ਨੀ ਆਏ? ਆਪਣੀ ਮੰਮੀ ਦੇ ਘਰੇ ਮਤਲਬ।
ਨਈ। ਓ ਨਾ ਉਦੇ ਇਨਲੋਜ਼ ਨੇ ਨਾ। ਚਾਚਾ ਜੀ ਨੇ ਜਾਣਾ ਸੀਗੀ ਅ ਕੰਮ ਦੇ ਸਿਲਸਿਲੇ 'ਚ ਬਾਰ। ਫੇਰ ਇਨੇ ਚਾਚੀ, ਬੱਚੇ, ਇੱਕ ਭੂਆ ਆ, ਇਨਾਂ ਦੇ ਘਰ ਹੀ ਰਹਿੰਦੀ ਆ। ਹੈਂਡੀਕੈਂਪ ਆ ਥੋੜ੍ਹੀ ਓ ਮਾਈਂਡ ਡਿਸਟਰਬ ਆ ਓਦਾਂ ਫਿਰ ਓ ਆਉ ਉਨਾਂ ਨੇ ਆਂਣਾ ਸੀ ਸਭ ਨੇ। ਇਸ ਕਰਕੇ ਫਿਰ ਉਦੇ ਕੋਲ ਨਿਕਲਣ ਨੀ ਹੋਇਆ। ਸ਼ਾਇਦ ਆਏ ਕੱਲ। ਕਿਉਂਕੀ ਟਿਊਜ਼ਡੇ ਦੀ ਛੁੱਟੀ ਹੈ। ਅਤੇ ਮੰਡੇ ਨੂੰ ਜਾਣਾ ਏ। ਫੇਰ ਕੋਲ ਮਾਮਾ ਜੀ ਘਰ ਜਾਣਾ ਹੈ। ਫਿਰ ਉਧਰੋਂ ਰਹਿ ਕੇ, ਫਿਰ ਟਿਊਜ਼ਡੇ
ਜੀ ਨੇ।
ਦੋ ਤਿੰਨ ਹੈਂ ਤਿੰਨ ਹੈ ਵੈਸੇ। ਤਿੰਨ ਹੀ ਹੈ ਮਤਲਬ ਕਿ ਅ ਦੋ ਦੀ ਡੈਥ ਹੋ ਗਈ ਹੈ।
ਅੱਛਾ, ਠੀਕ ਹੈ, ਠੀਕ ਹੈ। ਹੋਰ ਭੈਣ ਜੀ, ਤੁਹਾਡੇ ਘਰ ਪਰਿਵਾਰ ਸਭ ਕਿੱਦਾਂ?
ਸਭ ਵਧੀਆ, ਤੁਸੀਂ ਦੱਸੋ? ਤੁਸੀਂ ਤੋਂ ਮੈ, ਸੱਚੀ ਈਦ ਦਾ ਚੰਦ ਹੀ ਬਣੇ ਪਏ ਸੀ ਮੇਰੇ ਲਈ।
ਬਸ ਇਹੀ ਸਮਝ ਲੋਓ ਈਦ ਦੇ ਚੰਦ ਬਣ ਗਏ। ਉਂ ਤਾਂ ਤੁਸੀਂ ਕਦੇ ਆਏ ਨੀ। ਇਹ ਕਿਹੜੀ ਗੱਲ ਹੋਈ।
ਕੀ ਕਰਾਂ ਆਣਦੇ ਵਿਚ ਗੱਲ ਕਰਨ ਚ ਬੜਾ ਫ਼ਰਕ ਹੁੰਦਾ ਨਾ ਤਾਂ ਹੀ ਤਾਂ ਆਉਂਦੇ ਨੀ। ਕਿਉਂਕਿ ਗੱਲਾਂ ਚ ਨਾਲ ਹੋ ਜਾਂਦਾ ਹੈ ਸਾਡਾ ਕੰਮ।
ਜੀ ਅਹ ਟੈਕਨੋਲੋਜੀ ਇੰਨੀ ਵੱਧ ਗਈ। ਕਿ ਬੰਦਾ ਜਿੰਨੀ ਮਰਜ਼ੀ ਦੂਰ ਹੋਵੇ। ਫੋਨ ਪਹਿਲਾਂ ਲੈਂਡਲਾਈਨ ਚੱਲਦੇ ਸੀ। ਫੇਰ ਦੇਖੋ ਤੁਸੀਂ ਹਾਂ ਆਪਣਾ ਛੋਟੇ ਮੋਬਾਈਲ ਆ ਗਏ। ਫਿਰ ਸਿਮ ਟਾਈਪ ਕੁਛ ਆ ਗਿਆ। ਪਹਿਲਾਂ ਤਾਂ ਸ਼ੁਰੂ ਤੋਂ ਤਾਂ ਉਦੋਂ ਚਿੱਠੀਆਂ ਚੱਲਦੀਆਂ ਸੀ। ਪਹਿਲਾਂ ਕਬੂਤਰ ਚਿੱਠ
ਪਹਲੇ ਤੇ ਹਾਂ। ਰਿਟਰਨ ਚ ਆਉਂਦਾ ਸੀ ਪਹਿਲੇ ਸੰਦੇਸ਼।
ਮਤਲਬ ਭੈਣ ਜੀ ਕਬੂਤਰ ਇੰਨੇ ਸਿਆਣੇ ਹੁੰਦੇ ਸੀ
ਸਿਆਣੇ ਹੁੰਦੇ ਸੀ ਹਾਂ ਵੀ ਜਾਈ ਜਰਾ ਉੱਥੇ ਦੇ ਕੇ ਆਈ ਔਰ ਉਹ ਸਿੱਧਾ ਹਾਂ ਉਹ ਸਿੱਧਾ ਮੰਜ਼ਿਲ ਤੇ ਪਹੁੰਚਾਉਂਦਾ ਸੀ ਬਿਲਕੁਲ ਡਸਟ ਉੱਤੇ ਹੋਰ ਉਹਦੇ ਤੱਕ ਪਹੁੰਚਾਉਂਦਾ ਸੀ ਹਾਂ ਸਹੀ ਗੱਲ ਨੇ
ਅੱਜ ਕੱਲ ਦੇ ਲੋਕੀ ਤਾਂ ਕਿਸੇ ਦੀ ਕੋਲੀ ਨਾ ਸਹੀ ਤਰੀਕੇ ਨਾਲ ਪਹੁੰਚਾਉਣ ਸਬਜ਼ੀ ਆਲੀ
ਸਈ ਬਿਲਕੁਲ ਸਈ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ
ਹਾਂ ਜੀ ਪਹਿਲੇ ਦੇ ਕਬੂਤਰ ਦੇਖ ਲਓ ਤੁਸੀਂ ਕਿੰਨੇ ਸਿਆਣੇ
ਕੀ ਸਾਮਣੇ ਹੀ ਰਹਿੰਦੇ ਸਾਡੇ ਭਾਬੀ ਤੇ ਉਹ ਅਗਰ ਰੋਟੀ ਸਬਜ਼ੀ ਮਤਲਬ ਕਿ ਸਾਡੇ ਆਉਂਦੀ ਜਾਂਦੀ
ਅੱਛਾ ਅੱਛਾ ਹੈਲੋ
ਬਾਟੀਆਂ ਨੂੰ ਬਾਰਟੀਆਂ ਸਾਡੀਆਂ ਜਿਹਨੂੰ ਬਾਟੀ ਕਹਿੰਦੇ ਆ
ਦਾਲ ਬਾਟੀ
ਦਾਲ ਬਾਟੀ ਤੇ ਉਹਦੇ ਨੀਚੇ ਨਾ ਨੇਲ ਪ ਸਾਡੀਆਂ ਹੀ ਲੈ ਕੇ ਨਾ ਤੇ ਨੀਚੇ ਨੇਕ ਪੇਂਟ ਦਾ ਨਿਸ਼ਾਨ ਲਾਂਦੇ ਨੇ ਕੀ ਕੀ ਇਹ ਸਾਡੀ ਏ
ਹਾਂਜੀ ਭੈਣ ਜੀ ਪਹਿਲਾਂ ਨਾ ਰੌਲਾ ਪੈਂਦਾ ਹੁੰਦਾ ਸੀ
ਹਾਂ
ਕੀ ਰੌਲਾ ਪੈਂਦਾ ਹੁੰਦਾ ਸੀ ਵੀ ਇਹ ਸਾਡੀ ਕੌਲੀ ਤੁਹਾਡੇ ਘਰੇ ਆਈ ਆ ਜੀ ਇਹ ਆਪਣੇ ਪੰਜਾਬੀ ਕਰ ਸਕਦੇ ਵੈਸੇ ਮੈਨੂੰ ਦੂਜਿਆਂ ਦਾ ਨੀ ਪਤਾ ਇਹ ਸਾਡੇ ਪੰਜਾਬੀ ਕਰ ਸਕਦੇ ਸੀਗੇ ਤੇ ਦੇਖ ਲਓ ਭੈਣ ਜੀ ਫਿਰ ਆਪਾਂ ਟੈਕਨੋਲੋਜੀ ਦੀ ਗੱਲ ਕਰ ਰਹੇ ਸੀਗੇ
ਹਾਂ ਮੰਮਾ ਦੇਖਨਾ
ਜਿੱਦਾਂ
ਜਿੱਦਾਂ ਕਬੂਤਰ ਤੋਂ ਫੇਰ ਆਗੇ, ਤਾਰ ਆ ਗਈ ਡਾਕੀਆ ਆ ਗਏ ਹਨਾ। ਫੇਰ ਡਾਕੀਏ ਤੋਂ ਬਾਅਦ ਆ ਗਏ, ਉ ਵੀ ਗੱਲ ਕਿੰਨੇ-ਕਿੰਨੇ ਲੋਕ ਲੋਕਾਂ ਚ ਪੇਸ਼ੈਂਸ ਹੁੰਦੇ ਸੀਗੇ ਭੈਣ ਜੀ ਵੀ ਅੱਜ ਚਿੱਠੀ ਪੋਂਚੀ ਆ, ਤਾਂ ਬਾਰਾਂ-ਬਾਰਾਂ ਪੰਦਰਾਂ ਤਰਾ ਦੀਨ ਬਾਦ ਚਿੱਠੀ ਪੋਂਚਦੀ ਸੀ ਤੇ ਲੋਕ ਕਿੰਨਾ ਸਬਰ ਕਰਦੇ ਸੀ। ਵੀ ਸਾਡਾ ਸੰਦੇਸ਼ਾ ਹੁਣ ਪੋੰਚੂਗਾ ਪੰਦਰਾਂ ਦਿਨਾਂ ਬਾਦ, ਤੇ ਉ ਖੁਸ਼ ਕੁਛ ਆਡੀ ਈ ਹੁੰਦੀ ਸੀ। ਆਹ ਵੀ ਤੁਸੀਂ ਗੱਲ ਲਾ ਲੋ।
ਤੇ ਹੁਨ ਦੇਖਲੋ ਅਗਰ ਅਸੀਂ ਫੋਨ ਤੇ ਕਿਸੇ ਨੂੰ, ਅਸੀਂ ਫੋਨ ਤੇ ਕਿਸੇ ਨੂੰ ਕੁਛ ਪੁ ਪੁੱਛ ਰੇਆਂ, ਤੇ ਸਾਨੂੰ ਪੰਜ ਮਿੰਟ ਦੇ ਅੰਦਰ-ਅੰਦਰ ਜਵਾਬ ਨਈ ਮਿਲਿਆ ਤੇ ਅਸੀਂ ਕੈਨੇ ਹਾ ਹਏ ਜਵਾਬ ਵੀ ਨੀ ਦੇੰਦੀ ਵਈ। ਕਿਨੇਰੀ
ਹਾਂਜੀ ਬਿਲਕੁਲ-ਬਿਲਕੁਲ, ਮੈਂ ਤੁਹਾਨੂੰ ਉਹੀ ਗੱਲ ਕਰਦੀ ਆ ਨਾ ਜਿਵੇਂ ਪੈਲਾਂ ਲੋ ਕਾਂ ਚ ਸਬਰ ਸੀ, ਠੀਕ ਆ ਤੇ ਹੁਨ ਦੇਖ ਲੋ ਤੁਸੀਂ ਐਨੇ ਕੈਨੇਡਾ, ਅਮਰੀਕਾ ਬੈਠ ਕੇ ਇੰਡੀਆ ਚ ਕੋਲਿੰਗ ਹੋ ਜਾਂਦੀ ਆ ਵੀਡੀਓ ਕੋਲਿੰਗ ਹੋ ਜਾਂਦੀ ਆ। ਐਵੇਂ ਲਗ ਦਾ ਹੀ ਨਹੀ ਆ ਕਿ ਕੋਈ ਸਾਤੋਂ ਇਨਾ ਦੂਰ ਬੈਠਾ ਆ ਜਾਂ ਜੋ ਵੀ ਆ। ਅੱਜ ਗੱਲ ਤਾਂ ਮੇਣੇ ਵੀ ਸਟੇਟਸ ਦੇ ਲਾ-ਲਾ ਕੇ ਲੋਕੀ ਏਕ ਦੂਜੇ ਨੂੰ ਦਿੰਦੇ ਆ।
ਦਿੰਦੇ ਨੇ। ਤੁਸੀਂ ਡਾਇਰੈਕਟ ਨਈ ਗੱਲ ਕਰ ਸਕਦੇ ਨਾ, ਲੋਕੀ ਸਟੇਟਸ ਈ ਐਸੇ-ਐਸੇ ਆ ਗਏ ਲੋਕੀ ਸਟੇਟਸ ਪਾਂਦੇ ਨੇ ਕਿ ਉਨੂੰ ਦਿਖ ਜੇ। ਉਨੂੰ ਦਿਖ ਜੇ ਹੂੰ ਕਿ ਮੈਂ ਪਰੇਸ਼ਾਨ ਆ ਏ ਤੋਂ ਯਾਂ ਮੈਂ ਇਨੂੰ ਟੋਟ ਮਾਰ ਰਿਆ ਯਾਂ ਮੈਂ ਦੁਖੀ ਆਂ।
ਹਾਂ ਨਾਲੇ ਕਈ ਲੋਕਾਂ ਦੇ ਤੇ ਲਈ ਤਾਂ ਸਟੇਟਸ ਪਾਂਦੇ ਵੀ ਨੀ ਉ ਐਵੇਂ ਮੱਚੀ ਜਾਂਦੇ ਆ। ਐਵੇਂ ਉਨਾਂ ਦਾ ਦੇਲ ਖਰਾਬ ਹੋ ਜਾਂਦਾ। ਬਸ ਚੰਗੀਆਂ ਚੀਜ਼ਾਂ ਵੱਲ ਨੀ ਧਿਆਨ ਦੇ ਰਏ ਅੱਜ ਕੱਲ।
ਮਤਲਬ ਕਿ ਨਾ ਕੁੱਛ ਗੱਲਾਂ ਸਿੱਖਨ ਨੂੰ ਵੀ ਮਿਲੀਆਂ ਨਾ ਅਜ, ਮੈਂ ਕੁਛ-ਕੁਛ ਮਤਲਬ ਕਿ ਗੱਲ ਕੀਤੀ ਮੈਂ ਕਿਸੇ ਨਾਲ ਤੇ ਕੁਛ ਗੱਲਾਂ ਸਿੱਖਣ ਨੂੰ ਕੁੱਝ ਗੱਲਾਂ ਐਸੀਆਂ ਸੀ, ਜੇੜੀ ਗੱਲਾਂ ਕੁੱਝ-ਕੁਛ ਪੈਲੀ ਵਾਰ ਰ ਸੁਣਨ ਨੂੰ ਮਿਲਦੀਆਂ, ਕਿ ਬੰਦਾ ਮਤਲਬ ਕਿ ਬੋਤ ਕੁਛ ਕਰ ਸਕਦੈ ਇੱਕ ਇਨਸਾਨ ਬੋਤ ਕੁਛ ਕਰ ਸਕਦੈ।
ਭੈਣ ਜੀ ਪਿੱਛੇ ਜੇ ਏਦਾਂ ਈ ਮੇਰੇ ਨਾਲ ਹੋਇਆ ਕੈਂਦੇ ਨਾ ਹਾਰਟ ਹੁੰਦੈ। ਇੰਗਲਿਸ਼ ਚ' ਆਪਾਂ ਕੇਨੇ ਆਂ ਹਾਰਟ ਹੋ ਗਿਆ, ਅੰਗਰੇਜ਼ੀ 'ਚ ਤੇ ਭੈਣਜੀ ਪਤਾ ਕੀ ਗੱਲ ਆ ਅੱਜ ਕੱਲ ਕੋਈ ਹਾਲ ਨੀ ਲੋਕੀ ਨਾ ਰੋਟੀ ਪਚਾ ਲੈਂਦੇ ਆ
ਪਚਾ ਗੱਲ ਨੀ ਪਚਾ ਸਕਦੇ।
ਗੱਲ ਨੀ ਪਚਾ ਸਕਦੇ ਜੀ। ਚਲੋ ਜੇ ਏ ਕੰਮ ਜਨਾਨੀਆਂ ਕਰਨ, ਕੁੜੀਆਂ ਕਰਨ, ਬੁਢੀਆਂ ਕਰਨ ਫੇਰ ਤਾਂ
ਸਮਝ ਆਂਦੈ, ਸਮਝ ਆਂਦੀ ਐ।
ਜੇ ਭਾਈ ਬੰਦੇ ਕਰਨ ਫੇਰ ਤਾਂ ਬਾਲਾ ਈ ਔਖਾ
ਓਕੇ ਸਈ ਗੱਲ ਏ। ਬੰਦਾ ਕਰੇ ਤੇ ਕਰੇ ਕੀ ਫੇਰ ਸਭ ਤੋਂ ਵੱਡੀ ਗੱਲ ਏ ਟਰੱਸਟ, ਸਭ ਤੋਂ ਵੱਡੀ ਗੱਲ ਏ ਵਿਸ਼ਵਾਸ।
ਬਿਲਕੁਲ ਭਰੋਸਾ
ਭਰੋਸਾ
ਭਰੋਸਾ ਤਾਂ ਸਭ ਤੋਂ ਵੱਡੀ ਗੱਲ ਆ
ਸਭ ਤੋਂ ਵੱਡੀ ਗੱਲ ਹੈ, ਅਗਰ ਅਸੀਂ ਇੱਕ ਗੱਲ ਕੀਤੀ ਕੀਤੀ ਹੈ ਨਾ, ਜੇ ਅਸੀਂ ਗੱਲ ਕੀਤੀ ਹੈ ਤੇ ਉਸ ਗੱਲ ਨੂੰ ਫੇਰ ਅੱਡੀ ਕਰੋ ਕੀ ਐ ਸੱਚਾਈ ਹੈ। ਐ ਝੂਠੀਆਂ ਗੱਲਾਂ ਕਰਕੇ ਇੱਕ ਦੀ ਦੋ ਲਗਾ ਕੇ, ਫੇਰ ਉਹ ਤਾਂ ਸੁਣ ਕੇ ਨਾ ਫਿਰ ਮਨ ਦੁੱਖਦਾ ਜ਼ਿਆਦਾ
ਦੁੱਖ ਤਾਂ ਸਹੀ ਗੱਲ ਆ ਪਹਿਲਾਂ ਹੀ ਸਾਨੂੰ ਸਾਡੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਨਚ ਨੇ ਹੋਰ ਇੱਕ ਘੱਟ ਦਿੱਤਾ ਸਗੋ ਵੱਧ ਜਾਂ
ਹਾਂ ਸਹੀ ਬਸ ਸਗੋਂ ਵੱਧ ਜਾਂਦੀ ਆ
ਹਮ
ਤ' ਸਹੀ ਕਹਿ ਰਹੇ ਹੋ, ਹੋਰ ਤੁਹਾਡਾ ਬੇਟਾ ਠੀਕ ਹੈ ਕੀ ਕਰ ਰਿਹਾ ਜਾਂਦੀਆਂ ਰਹਿੰਦੀਏ ਹੋਰ
ਹੁਣ ਅੱਜ ਕੱਲ੍ਹ ਮੌਜਾਂ 'ਚ
ਮੋਜਾਂ ਚ ਐ, ਸਹੀ ਗੱਲ ਹੈ ਉਹ ਬਿਨਾਂ-ਬਿਨਾਂ ਨਾਨੀ ਘਰ ਗਏ ਮੋਜ ਜੈ ਜਾ
ਹਾਂਜੀ ਉਹਨੂੰ ਲੱਗਦਾ ਮਾਂ ਮੇਰੀ ਦਾ ਧਿਆਨ ਹੈ ਨੀ, ਪਰ ਮੈਂ ਅੱਜ ਉਹਨੂੰ ਕਿਹਾ ਨੜਨਵੇਂ ਪ੍ਰਸੈਂਟ ਤੇਰੇ ਚ' ਧਿਆਨ ਆ, ਤੂੰ ਕਿਹਨੂੰ ਪਾਣੀ ਪੀਣਾ ਆ ਕਿੰਨਾ ਚਿਰ ਤੂੰ ਪੜ੍ਹਾਈ ਕਰਦਾ, ਕੀ ਕਰਨਾ ਕੀ ਨਹੀਂ ਕਰਨਾ ਤੈਨੂੰ ਦੇਖ ਨਈ ਰਿਹਾ, ਪਰ ਦਿਮਾਗ ਤੈਨੂੰ ਦੇਖ ਰਿਹਾ ਕੀ ਹਾਲ ਏਦਾ, ਸੰਭਾਲ ਕੇ ਸਮਝਾ ਕੇ
ਤੇ ਵੀਰ ਜੀ ਨੇ ਚੁੱਕਿਆ, ਫੋਨ ਤੁਹਾਡਾ
ਅੱਛਾ
ਤੇ ਮੈਂ ਕਿਹਾ, ਪਤਾ ਨੀ ਫੋਨ ਸ਼ਾਇਦ ਵੀਰ ਜੀ ਕੋਲ ਐ ਅੱਜ
ਕਯਾ -
ਵੀ ਚੁੱਕਿਆ, ਹੈਲੋ ਕੀਤੀ ਤੇ ਫੋਨ ਫਿਰ ਕੱਟਿਆ ਗਿਆ ਸ਼ਾਇਦ ਉਨਾਨੂੰ ਮੇਰੀ ਆਵਾਜ਼
ਨਹੀਂ ਭੈਣ ਜੀ ਕੋਈ ਵੀਰ ਜੀ ਨਹੀਂ, ਸੁਣੋ ਮੇਰੀ ਗੱਲ ਮੇਰੀ ਹਸਬੈਂਡ ਨਹੀਂ ਸੀਗੇ ਉਦੋਂ ਇਹ ਫੋਨ ਡਿਸਕਨੈਕਟ ਹੋ ਆਪਣਾ ਇਹ ਹੋ ਜਾਂਦਾ ਲਾਈਨਜ਼ ਦੀਆਂ ਐਕਸਚੇਂਜ ਹੋ ਜਾਂਦੀਆਂ ਨੇ ਇਹ ਐਕਸਚੇਂਜ ਹੋ ਗਿਆ ਸੀਗਾ ਨੰਬਰ, ਤੁਹਾਨੂੰ ਮੈਂ ਗੱਲ ਸੁਣਾਂਦੀ ਹਾਂ ਭੈਣ ਜੀ
ਹ
ਇੱਕ ਦਿਨ ਮੈਂ ਫੋਨ ਲਾਇਆ, ਸਾਡੇ ਗਲੀ ਚ ਇੱਕ ਭਾਜੀ ਰਹਿੰਦੇ ਆ ਉਹ ਮੇਰੇ ਨਾਲ ਗੁਰਦੁਆਰੇ ਜਾਂਦੇ ਆ, ਉਹ ਨਾ ਉੱਠ ਉੱਠਦੇ ਨੀ, ਉਹਨਾਂ ਨੂੰ ਬੜਾ ਹੀ ਔਖਾ ਲੱਗਦਾ ਉਠਾਣਾ
ਅੱਛਾ ਠੀਕ ਹੈ ਠੀਕ ਹੈ।
ਮੈਂ ਨੀਦ ਚ ਆ, ਸਾਢੇ ਤਿੰਨ ਵਜੇ ਦਾ ਟਾਈਮ ਆ ਮੈਂ ਕਾਲ ਕੀਤੀ। ਕੀਤੀ, ਮੈਂ ਕਿਹਾ ਔ ਏ ਉੱਠ ਜਾ, ਅੱਗੇ ਇੱਕ ਜਨਾਨੀ ਬੋਲੀ ਮੈਂ ਮੇਰੀ ਜਮਾ ਅੱਖਾਂ ਬਾਹਰ, ਮੈਂ ਕਿਹਾ ਕਿਹੜਾ ਭੂਤ ਆ ਗਿਆ ਫੋਨ ਚ
ਹੂ ਹੂ
ਅੱਗੇ ਭਾਜੀ ਨੇ ਵੀ ਮੈਨੂੰ ਫੋਨ ਕੀਤਾ ਕਹਿੰਦਾ ਇਹ ਕੌਣ ਬੋਲੀ ਜਾ ਤੁਹਾਡੇ ਫੋਨ ਚ। ਮੈਂ ਕਿਹਾ ਤੈਨੂੰ ਕੀ ਹੋਇਆ। ਵੀ ਇਹ ਤੂੰ ਜਨਾਨੀਆਂ ਵਾਲੀ ਬਾਜ਼ਾਂ ਕੱਢੇਗਾ ਹੁਣ ਕਹਿੰਦਾ ਨਾ। ਤੇ ਤੁਸੀਂ ਕਹਿੰਦਾ ਕਿੱਦਾਂ ਦੀ ਆਵਾਜ਼ ਉਹ ਫੋਨ ਇੱਥੇ ਉਥੇ ਲੱਗ ਜਾਂਦੇ ਆ ਲਾਈਨਾਂ ਐਕਸਚੇਂਜ ਹੋ
ਹਾਂ ਮੈਂ ਉਹੀ ਮੈਂ ਕੋਲ ਕੀਤੀ ਨਾ ਹੈਲੋ, ਹੈਲੋ ਮੈਂ ਪਤਾ ਨਹੀਂ ਭਾ ਜੀ ਬੋਲਦੇ ਵੀਰ ਜੀ ਫਿਰ ਮੈਂ ਫੋਨ ਆਪਣੇ ਆਪ ਹੀ ਕੱਟ ਕੁੱਟਿਆ ਗਿਆ ਤੇ ਫਿਰ ਮੈਂ ਦੁਬਾਰਾ ਕੋਲ ਕੀਤੀ ਫਿਰ ਤੁਸੀਂ ਹੈਲੋ ਬੋਲਿਆ।
ਹਾਂ ਬਸ ਫਿਰ ਦੇਖਲੋ ਇੱਕ ਮਿੰਟਾਂ ਚ ਅਜ ਥੋੜ੍ਹੀ ਅ ਇਹ ਚੱਕਣਗੇ ਫੋਨ ਤੇ ਨਾਲ ਹੀ ਮੈਂ ਆ ਜੂ ਉਹ ਲਾਈਨ ਹੋਰ ਕਿੱਥੇ ਲੱਗੀ।
ਚਲੋ ਠੀਕ ਹੈ ਭੈਣ ਜੀ ਫਿਰ ਮੈਂ ਦੁਬਾਰਾ ਕਰਦੀ ਹਾਂ ਠੀਕ ਹੈ।
ਠੀਕ ਆ ਜੀ ਠੀਕ ਆ, ਸਤਿ ਸ੍ਰੀ ਅਕਾਲ ਓਕੇ ਜੀ ੳਕੇ। ਆ ਇਹ ਤਾਂ ਕਰ